ਹੈਲੋ
ਹੈਲੋ
ਹੈਲੋ
ਹਾਂਜੀ, ਸਾਸ੍ਰੀ ਕਾਲ, ਸਾਸੀ ਕਾਲ ਭੈਨ ਜੀ।
ਆ, ਸਾਸ੍ਰੀ ਕਾਲ ਜੀ, ਸਾਸ੍ਰੀ ਕਾਲ ਕੀ ਹਾਲੈ ਐ?
ਬਸ ਜੀ ਵਦੀਆ, ਤੁਸੀ ਸੁਨਾਓ?
ਠੀਕ ਵਦੀਆ।
ਹੋਰ ਕੀ ਕਰਦੇ ਸੀ?
ਕੁਛ ਨੀ ਹੋਣੇ ਵੇਲੇ ਹੋਏ ਸੀ, ਰੋਟੀ-ਰੂਟੀ ਬਨਾ ਕੇ।
ਹੋਰ ਸੁਨਾਓ ਗਰਮੀ ਦਾ ਕੀ ਹਾਲ-ਚਾਲ ਐ ਓਥੇ ਤੁਆਡੇ?
ਮੀ ਬੜੀ ਬੁਰੀ ਗਰਮੀ ਪੈ ਰੀ ਬੋਹਤ ਗਰਮੀ ਏ, ਧੋੱਪ ਬੜੀ ਤੇਜ਼ ਏ ਬਾਰ।
ਸਬ ਜਗਾ ਏਈ ਹਾਲ ਏ, ਸਾਡੇ ਆਪ ਬਾਰ ਈ ਨੀ ਨਿਕਲ ਪਾਂਦੇ ਏਨੀ ਤੇਜ਼ ਧੋਪ ਏ।
ਹਾਂਜੀ, ਬੋਤ ਬੁਰਾ ਹਾਲ ਏ, ਅੱਛਾ ਤੁਸੀਂ ਕਮੇਟੀ ਵਗੈਰਾ ਵੀ ਪਾਂਦੇ ਓ ਕਿ?
ਹਾਂਜੀ। ਪਾਂਦੇ ਤੇ ਹੈ ਵਾਂ, ਪਾਈ ਦੀ ਹੋਨ ਮੇਰੀ ਐ ਵਾਲੇ ਮ੍ਹੀਨੇ ਖ਼ਤਮ ਹੋ ਜੇਗੀ ਪੁਰਾਨੀ, ਤੇ ਨਵੀ ਸ਼ੁਰੂ ਹੋਨੀ ਏ ਅਗਲੇ ਮ੍ਹੀਨੇ।
ਅੱਛਾ, ਅਗਲੇ ਮ੍ਹੀਨੇ ਨੂੰ ਸ਼ੁਰੂ ਹੋਏਗੀ, ਹਾਂ ਮੈਂ ਸੋਚ ਰੀ ਸੀ।
ਹਾਂ ਮੈਂ ਦੋ ਪਾਂਨੀ ਆ, ਵੇਖੋ ਇੱਕ ਤੇ ਛੋਟੀ ਕਮੇਟੀ ਏ ਮੇਰੀ ਏਕ ਵੱਡੀ ਕਮੇਟੀ ਹੈਗੀ ਏ। ਏਕ ਦੋ ਹਜਾਰ ਵਾਲੀ, ਇੱਕ ਦੋ ਹਜ਼ਾਰ ਵਾਲੀ ਹੈਗੀ ਏ, ਪਰ ਓ ਹੈ ਛੋ ਮੈਂ ਦਸ ਮ੍ਹੀਨੇ ਵਾਲੀ ਪਾਈ ਦੀ ਏ, ਮੈਂ ਜਾਦਾ ਲੰਬੀ ਵਾਲੀਆਂ ਨੀ ਪਾਈ ਦੀਆਂ। ਹਾਂ ਜਾਦਾ ਮੈਂਬਰ ਹੋ ਜਾਨ ਨਾ, ਸੰਭਾਲਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਓ।
ਹਾਂ, ਸਈ ਗਾੱਲ ਐ, ਤੇ ਤੁਸੀਂ ਲੋਕਲ ਈ ਪਾਂਦੇ ਓ ਯਾ ਬਾਰ ਦੀਆਂ ਵੀ ਪਾਂਦੇ ਓ।
ਨਈ ਤੂੰ ਮੈਂ ਬਾਰ ਵੀ ਪਾ ਸਕਨੀ ਆਂ, ਤੁਸੀਂ ਓਨਲਾਈਨ ਮੈਨੂੰ ਪੇਮਂਟ ਕਾਰ ਸਕਦੇ ਓ।
ਆੱਛਾ-ਆੱਛਾ, ਆੱਛਾ।
ਓਨਲਾਈਨ ਈ ਮੈਂ ਤੁਆਡੇ ਕੋਲੋ ਅ, ਭੇਜ ਸਕਨੀ ਆਂ ਪੈਸੇ। ਆਜ-ਕਾਲ ਤੇ ਸਾਰੇ ਕਾੰਮ ਓਨਲਾਈਨ ਹੋਨ ਲਾੱਗ ਗੇ ਨੇ, ਕੋਈ ਦਿੱਕਤ ਈ ਨੀ ਹੈਗੀ ਹੋਨ ਤੇ
ਓਨਲਾਈਨ ਈ ਹੋ ਰੇ ਨੇ ਕਾੰਮ ਸਾਰੇ।
ਏਕ ਮੈਂ ਪਾੰਜ ਹਜਾਰ ਵਾਲੀ ਪਾ ਰੀ ਆ।
ਅੱਛਾ, ਓਦੇ ਚ ਕਿੰਨੇ ਮੈਂਬਰ ਨੇ?
ਮੈਂ ਦੇਖੋ ਦਸ ਮ੍ਹੀਨੇ ਵਾਲੀ ਪਾਂਨੀ ਆ, ਮੈਂ ਜਾਦਾ ਲੰਬੀ ਨ ਪਾਂਦੀ ਹੈਗੀ। ਕੇਓ ਕਿ ਹਾਂ, ਓ ਜਿੰਨੀ ਲੰਬੀ ਹੋ ਜਾਂਦੀ ਏ ਨਾ ਫੇਰ ਬੋਰੀਅਤ ਵੀ ਹੋ ਜਾਂਦੀ ਏ ਫੇਰ ਮੈਂਬ ਬਰਾ ਨਾ ਘਪਲੇ ਕਾਰਨੇ ਸ਼ੁਰੂ ਕਾਰ ਦਿੰਦੇ ਨ।
ਹਾਂ ਏ ਵੀ ਸਈ ਗਾੱਲ ਏ, ਤੇ ਐ ਕਿ ਬੋਲੀ ਵਾਲੀ ਯਾ ਪਰਚੀ ਵਾਲੀ?
ਨਈ ਬੋਲੀ ਵਾਲੀ ਨੀ, ਦੇਖੋ ਜੇੜੀ ਦੋ ਹਜ਼ਾਰ ਦੀ ਵਾਲੀ ਏ ਨਾ ਕਮੇਟੀ ਓ ਤੇ ਮੈਂ ਦੇਖੋ ਸਾਰੇ ਮੈਂਬਰਾਂ ਦੀ ਇੱਕ ਮੀਟਿੰਗ ਕਾਰ ਲੈਨੀ ਆ ਪੈਲੇ, ਫੇਰ ਜੇੜੇ ਮ੍ਹੀਨੇ ਓਨਾਂ ਨੂੰ ਚਾਈਦੀ ਹੁੰਦੀ ਏ ਨਾ ਪੈਲੀ ਲਿਖ ਦੇਨੀ ਆ, ਫੇਰ ਕੇਓਕਿ ਤਾਂ ਕਿ ਮੇਰੀ ਸਿਰਦਰਦੀ ਵੀ ਖ ਤਮ ਹੋਂਦੀ ਏ, ਜੇੜੇ ਮ੍ਹੀਨੇ ਜੀ ਦੀ ਲਿਖੀ ਹੋਂਦੀ ਏ ਓ ਵਾਲੇ ਮ੍ਹੀਨੇ ਲੈ ਲੈਂਦਾ ਵੇ।
ਅੱਛਾ, ਓ ਪੈਲੇ ਲਿਖਾ ਦਿੰਦੇ ਨੇ ਇਸ ਮਹੀਨੇ ਚਾਈਦੀ ਏ।
ਹਾਂ, ਤੇ ਜੇੜੀ ਵੱਡੀ ਏ ਪਾੰਜ ਹਜਾਰ ਵਾਲੀ, ਓ ਮੈਂ ਪਰਚੀ ਨਾ ਕੱਡਨੀ ਆ।
ਅੱਛਾ।
ਹਾਂਜੀ। ਜਿਦੀ ਪਰਚੀ ਨਿਕਲੇਗੀ, ਓਨੂੰ ਈ ਮਿਲੇਗੀ ਫੇਰ ਓਰ ਅਡਜਸਟਮੈਂਟ ਕਰਨੀ ਹੋਏ ਤੇ ਜੀਦੀ ਨਿਕਲੀ ਏ, ਓ ਕਾਰ ਸਕਦਾ ਇੱਕ ਦੂਜੇ ਨਾਲ। ਮੇ ਵਿੱਚ ਮੇਰਾ ਕੋਈ ਨੀ ਹੋਏਗਾ ਵਿੱਚ ਓ। ਏ ਹੋ ਜਾਂਦਾ ਜਰਾ ਹਾਂ, ਤੁਸੀਂ ਦੱਸੋ ਤੁਸੀ ਕੇੜੀ ਪਾਣ ਚ ਇੰਟਰਸਟਿਡ ਹੈਗੇ ਹੋ।
ਹੂੰ, ਮੈਂ ਅਜ਼ੇ ਛੋਟੀ ਪਾਵਾਂਗੀ ਫੇਰ, ਦੋ ਹਜ਼ਾਰ ਵਾਲੀ ਪਾ ਕੇ ਵੇਖਾਂਗੀ।
ਹਾਂ, ਪਾ ਕੇ ਵੇਖਲੋ ਤੁਹਾਡੀ ਵੀ ਕੋਈ ਸ਼ਿਕਾਇਤ ਵਾਲਾ ਮੌਕਾ ਨੀ ਹੈਗਾ। ਔਰ ਫੇਰ ਮੈਂ ਮੈਂਬਰ ਵੀ ਨਾ ਐਸੇ ਹੀ ਰੱਖਣੀ ਆ ਕਿ ਭਰੋਸੇ ਵਾਲੇ ਮੇਰੇ ਅਪਣੇ ਜਾਣਕਾਰ ਹੀ ਹੈਗੇ ਨੇ ਸਾਰੇ ਰਿਸ਼ਤੇਦਾਰ ਹੀ ਨੇ ਜਿਵੇਂ ਤੇ ਮੈਂ ਉਹ ਐਵੇਂ ਹੀ ਪਾ ਲੈਂਣੀ ਹਾਂ। ਤਾਂਕੀ ਘਪਲੇ ਦੀ ਕੋਈ ਗੁੰਜਾਇਸ਼ ਹੀ ਨਾ ਰਵੇ।
ਹਾਂ, ਸਹੀ ਗੱਲ ਏ ਹੋਰ ਕੀ ਜਾਣ-ਪਹਿਚਾਣ ਹੋਣੀ ਚਾਹੀਦੀ ਏ।
ਹਾਂ, ਫੇਰ ਕਾ ਓ ਨਾ ਖਰਾਬ ਨੀ ਹੁੰਦੀ ਕਮੇਟੀ, ਫੇਰ ਲੈਣ ਵਾਲਾ ਵੀ ਖੁਸ਼ ਰਹਿੰਦਾ ਦੇਣ ਵਾਲਾ ਵੀ ਖੁਸ਼ ਰਹਿੰਦਾ ਬਸ
ਹਾਂ, ਫੇਰ ਅੱਗੇ ਫੇਰ ਰੈਗੂਲਰ ਚੱਲਦੀਆਂ ਰਹਿੰਦੀਆਂ ਕਮੇਟੀਆਂ ਵੀ ਫੇਰ
ਉਹ ਪਿਛਲੀ ਕਮੇਟੀਆਂ ਚ ਪਿਛਲੀ ਕਮੇਟੀਆਂ ਚ ਮੇਰਾ ਹੋ ਗਿਆ ਸੀ ਘਪਲਾ, ਮੈਂ ਇੱਕ ਦੋ ਬੰਦੇ ਜਿਨਾਂ ਨੂੰ ਜਾਣਦੀ ਨੀ ਸੀ ਉਹਨਾਂ ਦੀ ਪਾ ਲਈ, ਉਹਨਾਂ ਨੇ ਤੇ ਜਿਹੜਾ ਮੈਨੂੰ ਪਰੇਸ਼ਾਨ ਕੀਤਾ ਭੈਣ ਜੀ ਪੁੱਛੋ ਨਾ, ਮੈਂ ਬਸ ਉਹ ਇੱਕ ਹੈ ਸੀ ਇੱਕ ਦੋ ਲੇਡੀਜ਼ ਹੈ ਸੀ ਐਵੇਂ ਦੀਆਂ ਉਹਨਾਂ ਨੂੰ ਜਦ ਮੈਂ ਪਹਿਲੇ ਹੀ ਸਾਰਿਆਂ ਦੀ ਮੀਟਿੰਗ ਕਰਕੇ ਦੇਖੋ ਮੈਂ ਨਾਮ ਲਿਖ ਦਿੱਤੇ ਹੋਏ ਨੇ ਜਿਹੜੇ-ਜਿਹੜੇ ਮਹੀਨੇ ਦੇ ਤੇ ਮੈਂ ਦੇਖੋ ਓਹੀ ਮਹੀਨੇ ਦੇਵਾਂਗੀ ਨਾ, ਤੇ ਮੈਂ ਤੇ ਹੁਣ ਫੇਰ ਤੇ ਮੇਰੀ ਵੀ ਗੱਲ ਖ਼ਰਾਬ ਹੁੰਦੀ ਏ ਵੀ ਜਿਹਦੀ, ਜਿਹਦੀ ਕਹਾਂ ਗੀ ਤੁਹਾਨੂੰ ਨੀ ਉਹਨੂੰ ਦੇ ਦਿੰਦੀ ਆ, ਉਹਦੇ ਨਾਲ ਹੀ ਗੱਲ ਖਰਾਬ ਹੁੰਦੀ ਏ।
ਹਾਂ, ਸਹੀ ਗੱਲ ਏ।
ਹਾਂ, ਤੇ ਉਹ ਇੱਕ ਲੇਡੀਜ਼ ਹੈਗੀ ਸੀ, ਉਹਨੂੰ ਉਹਦੀ ਮੈਂ ਲਿਖੀ ਹੋਈ ਸੀ ਅਪ੍ਰੈਲ ਦੀ ਤੇ ਉਹ ਤੇ ਮਾਰਚ, ਮਾਰਚ ਵਿਚ ਹੀ ਆ ਕੇ ਮੇਰਾ ਜੋ ਸਿਰ ਖਾਣ ਲੱਗੀ ਫੋਨ ਤੇ ਫੋਨ ਪਹਿਲੇ
ਹਾਂ, ਫੋਨ ਪਹਿਲੇ ਫੋਨ ਕਰੀ ਜਾਏ ਮੈਂ ਕਿਹਾ ਦੇਖੋ ਭੈਣ ਜੀ ਮੈਂ ਕੁਛ ਨੀ ਕਰ ਸਕਦੀ ਤੁਹਾਡੇ ਸਾਰਿਆਂ ਨੂੰ ਸਾਹਮਣੇ ਮੈਂ ਨਾਮ ਲਿਖਿਆ ਵੇ ਤੇ ਮੈਂ ਕਿਹਾ ਹੁਣ ਤੁਹਾਡੀ ਅਪ੍ਰੈਲ ਚ ਤੇ ਮੈਂ ਅਪ੍ਰੈਲ ਚ ਤੇ ਦਵਾਂਗੀ ਨਾ, ਤੇ ਉਹ ਤੇ ਮੇਰੇ ਉਹ ਤੇ ਮੇਰੇ ਕਾਰ ਆ ਗਈ ਉਹ ਤੇ ਕਾਰ ਆ ਕੇ ਮੇਰੇ ਅੱਗੇ ਰੋਣ ਲੱਗ ਗਈ ਭੈਣ ਜੀ ਮੈਨੂੰ ਬੜੀ ਜ਼ਰੂਰਤ ਏ ਮੈਂ ਤੇ ਮੇਰਾ ਤੇ ਕੰਮ ਖ਼ਰਾਬ ਹੋ ਜਾਏਗਾ ਮਰੇ ਤੇ ਇਹ ਹੋ ਜਾਏਗਾ ਮਰੇ ਮੈਂ ਕੀ ਕਰ ਸਕਣੀ ਆਂ, ਦੱਸੋ ਮੇਰੀ ਤੇ ਕੋਈ ਗ਼ਲਤੀ ਐ ਚ ਦੱਸੋ ਹਾਂ
ਪਹਿਲੇ ਥੋੜੀ ਨਾ ਮਿਲ ਜੇਗੀ
ਮੈਂ ਕਿਹਾ ਮੈਂ ਦੇਖੋ ਇਹ ਕਰ ਸਕਦੀ ਆ ਜਿਹਦੀ ਮੈਂ ਨਾਮ ਜਿਹੜੀ ਮਾਰਚ ਜੀ ਦਾ ਨਾਮ ਹੈਗਾ ਵੇ ਮੈਂ ਤੁਹਾਡੀ ਉਹਦੇ ਨਾਲ ਗੱਲ ਕਰਾ ਦੇਣੀ ਆਂ, ਜੇ ਉਹ ਤੁਹਾਡੇ ਨਾਲ ਆਪਣੀ ਕਮੇਟੀ ਟੀ ਬਦਲਾ ਬਦਲੀ ਕਰ ਲਏ ਤੇ ਤੁਹਾਡਾ ਕੰਮ ਬਣ ਸਕਦਾ, ਹਾਂ। ਫੇਰ ਮੈਂ ਭੈਣ ਜੀ ਗੱਲ ਉਹਨੂੰ-ਉਹਨੂੰ ਕੀਤੀ ਫੋਨ ਤੇ ਉਹਨੂੰ ਗੱਲ ਕਰਾਈ, ਕਾਨਫਰੰਸ ਚ ਲਿਆ ਉਹਨੂੰ ਮਾਰਚ ਵਾਲੀ, ਮੈਂ ਕਿਹਾ ਭੈਣ ਜੀ ਐਵੇਂ-ਐਵੇਂ ਫੇਰ ਮੈਨੂੰ ਨਾ ਹੈਗੀ ਇੱਕ ਮੈਂਬਰ ਨੂੰ ਜਰੂਰਤ ਹੈਗੀ ਏ, ਉਹਦੀ ਅਗਲੇ ਮਹੀਨੇ ਨਿਕਲਣੀ ਏ ਉਹਨੂੰ ਐਸੀ ਮਹੀਨੇ ਜ਼ਰੂਰਤ ਏ, ਜੇ ਤੁਸੀਂ ਦੇ ਸਕੋ ਤੇ ਮੈਂ ਕਰ ਦੇਵਾਂ ਤੁਹਾਡੀ ਅਦਲਾ-ਬਦਲੀ, ਉਹ ਵੀ ਨਾ ਜੀ ਨਾ ਉਹ ਵੀ, ਉਹ ਵੀ ਕਹੇ ਨਾ ਭੈਣਜੀ ਮੈਂ ਕਿਵੇਂ ਦੇ ਸਕਨੀ ਆ ਕਹਿੰਦੀ ਮੈਂ ਤੇ ਨਾਮ ਲਿਖਵਾਇਆ ਜਦੋਂ ਤਾਂ ਉਦੋਂ ਹੀ ਜਿਹਨੂੰ ਦੇਣੇ ਨੇ
ਐਸਾ ਨਾ ਲੋੜ ਹੁੰਦੀ ਵੀ ਹਰ ਕਿਸੇ ਨੂੰ ਲੋੜ ਏ ਹੇਣਾ, ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੀ ਦੇ ਗਾ ਨਾ
ਔਈ ਨਾ ਉਹ ਕੇ-ਕੇ ਭੈਣ ਜੀ ਮੈਂ ਤੇ ਆਪ ਤੁਹਾਡੇ ਕੋਲ ਜੌ ਨਾਮ ਲਿਖਵਾ ਗਈਆ ਤੇ ਮੈਂ ਜਿਹਨੂੰ ਅੱਗੇ ਦੇਣੇ ਨੇ ਮੈਂ ਉਹਨੂੰ ਉਹੀ ਮਹੀਨੇ ਦਾ ਵਾਅਦਾ ਕੀਤਾ ਆਇਆ ਤੇ ਮੈਂ ਤੇ ਦੇ ਨੀ ਸਕਦੀ ਮੈਂ ਕਿਆ ਹੁਣ ਮੈਂ, ਮੈਂ ਕਿਆ ਦੇਖੋ ਹੁਣ ਮੈਂ ਤੁਆਡੀ ਸਾਮਣੇ ਗੱਲ ਕਰਾ ਤੀ ਏ ਤੇ ਔ ਤੇ ਮੰਨੇ ਨਾ ਜੀ ਭੈਣ ਜੀ, ਔ ਕੈਂਦੀ ਨਾ ਮੈਂ ਤੇ ਬੜੀ ਉਮੀਦ ਲੇ ਕੇ ਆਈ ਆਂ। ਮੈਨ ਤੇ ਕਿਧਰੋਂ ਹੋਰ ਗੱਲ ਨੀ ਬਣਦੀ ਪਈ। ਮੈਨ ਤੇ ਤੁਸੀ ਈ ਕੁਛ ਕਰ ਕੇ ਦਿਔ। ਮੈਂ ਕਿਆ ਮੈਂ ਹੁਣ ਕੀ ਮੈਂ ਤੇ ਫਸ ਗਈ। ਮੈਂ ਕਿਆ ਹੁਣ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ। ਹੁਣ ਐ ਦੇਖੋ ਵਾਰੀ-ਵਾਰੀ ਹੁਣ ਪਾਏ ਦੀ ਐ ਨਾ ਥੋੜ੍ਹੀ ਬੋਤੀ ਨਾ
ਹਾਂ।
ਜਿੰਮੇਦਾਰੀ ਲੈਣੀ ਵੀ ਪੈਂਦੀ ਏ ਫੇਰ ਵੀ ਚਲੋ ਬੰਦੇ ਆਪਣੇ ਈ ਨੇ ਔ ਵੀ ਆਪਣੀ ਸੀ ਮੇਰੀ
ਹਾਂ ਸਈ ਗੱਲ ਏ ਔ ਮੈਂਬਰ ਈ ਏ ਔ ਵੀ
ਫੇਰ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ ਮੈਂ ਕਿਆ ਦੇ ਖੋ ਐਂਵੇਂ ਐਂਵੇ ਕਿਸੇ ਨੂੰ ਲੋੜ ਹੈਗੀ ਏ ਓਦੀ ਔਦੀ ਅਗਲੇ ਮੀਨੇ ਕਮੇਟੀ ਨਿਕਲ ਗਈ। ਵੇ ਤੁਸੀ ਆਪਣੇ ਕੰਮ ਚੋ ਮੈਨੂੰ ਕੱਢ ਦੋ ਤੇ ਤਾਨੂੰ ਅਗਲੇ ਮਹੀਨੇ ਵਾਪਸ ਕਰਦਾਂਗੀ। ਐਵੀ ਸ਼ੁਕਰ ਕਰੋ ਔ ਮੰਨ ਗੇ ਕੈਂਦੇ ਚਲੋ ਕੋਈ ਨੀ ਤੂੰ ਵੀ ਅੱਗੇ ਲੱ ਗੀ ਦੀ ਏ ਤੇਰਾ ਕੰਮ ਖ਼ਰਾਬ ਨਾ ਹੋਏ, ਚੱਲ ਹਜੇ ਤੇ ਮੇਰੇ ਕੋ ਹੈਗੇ ਨੇ ਤੇ ਔਨਾਂ ਨੇ ਮੈਨੂੰ ਦੇ ਤੇ, ਤੇ ਮੈਂ ਔਨੂੰ ਦਿੱਤੇ ਪੈਸੇ ਤੇ ਮੈਂ ਜਿਵੇਂ ਤਿਵੇਂ ਗੱਲ ਸੰਭਾਲੀ। ਐਵੇਂ ਕਰਦੀ ਆ ਜੇ ਕਈ ਤੇ ਫੇਰ, ਫੇਰ, ਫੇਰ ਨਾ ਮਨ ਖ਼ਰਾਬ ਹੋ ਜਾਂਦਾ ਵੇ।
ਹਾਂ ਐ ਤੇ ਹੈ।
ਤੇ ਫੇਰ ਮੈਂ ਹੁਣ ਨਵੀਂ ਸ਼ੁਰੂ ਕਰਨੀ ਏ ਅਗਲੇ ਮੀਨੇ ਤੇ ਫੇਰ ਮੈਂ ਕਿਆ ਹੁਣ ਮੈਂ ਐਵੇਂ ਦੇ ਬੰਦਿਆਂ ਦੀ ਕਮੇਟੀ ਨੀ ਪਾਨੀ ਜੇੜੀ ਮਤਲਬ ਆਪਣੇ ਜੁਵਾ ਦੇ ਖੋ ਜਬਾਨ ਦੇ ਨਾਲ ਈ ਸਾਰੇ ਕਈ ਕੰਮ ਤੇ ਜਬਾਨ ਦੇ ਭਰੋਸੇ ਈ ਕਰਦੇ ਨੇ ਸਾਰੇ ਅੱਜ ਕੱਲ। ਹਾਂ ਤੇ ਹੁਣ ਜੇ ਜੁਬਾਨ ਤੋਂ ਈ ਕੋਈ ਮੁਕਰ ਜਾਏਗਾ ਤੇ ਫੇਰ ਐਵੇਂ ਗੱਲ ਖ਼ਰਾਬ ਹੁੰਦੀ ਹੈਗੀ ਏ। ਮੇਰੀ ਵੀ ਖ਼ਰਾਬ ਹੁੰਦੀ ਏ, ਸਾਹਮਣੇ ਵਾਲੇ ਬੰਦੇ ਦੀ ਵੀ ਖ਼ਰਾਬ ਹੁੰਦੀ ਏ।
ਆਂ ਹੋਰ ਕੀ ਹੋਰ ਦੋ ਬੰ ਦਿਆਂ ਨੂੰ ਹੋਰ ਗੱਲ ਪਤਾ ਲੱਗਦੀ ਫਿਰ ਅੱਗੇ। ਔ ਵੀ ਕੈਂਦੇ ਨੇ ਕਮੇਟੀਆਂ 'ਚ ਘਪਲਾ ਵੇ।
ਹਾਂਜੀ, ਹੁਨ ਤੁਸੀ ਦੱਸੋ ਤੁਸੀ ਤੁਸੀ ਪਾ ਲੋਗੇ ਅਪਣੇ ਦੋ ਹਜ਼ਾਰ ਵਾਲੀ ਪਾ, ਤੁਆਡਾ ਨਾਮ ਲਿਖ ਲਵਾਂ ਮੈਂ? ਚਲੋ ਤੇ ਮੈਂ ਨਾ ਪ ਦੇਖੋ ਪੰਦਰਾਂ ਤਰੀਕ ਨੂੰ ਮੀਟਿੰਗ ਕਰਾਂਗੀ ਸਾਰੇ ਮੈਂਬਰਸ ਦੀ। ਭਾਵੇਂ ਤੇ ਅਸੀ ਮੈਂ, ਤੁਸੀ ਤੇ ਦੂਰ ਔ ਤੇ ਨਈ ਆ ਪਾਔਗੇ ਮੈਨੂੰ ਮੇਨੂ ਜਿੱਥੋਂ ਤੱਕ ਮੈਂ ਸੋਚ ਰਈ ਆਂ ਤੇ ਮੈਂ ਲੋ ਕਲ ਵਾਲਿਆਂ ਨੂੰ ਤੇ ਅਪਣੇ ਬੁਲਾ ਲਾਂਗੀ ਤੇ ਔਦੋਂ ਈ ਫੇਰ ਤਾਨੂੰ ਨਾ ਮੈਂ ਫੋਨ ਤੇ ਕੋਨਫਰੈਂਸ ਤੇ ਲੱਲਾਂਗੀ। ਸਾਰੇ ਮੈਂਬਰਾਂ ਦੇ ਨਾਲ ਤੇ ਫੇਰ ਹਾਂ ਫੇਰ ਤੁਸੀ ਦੱਸ ਦੇਨਾ ਤੁਸੀ ਜੜੇ ਮੀਨੇ ਦੀ ਲੈਣੀ ਹੋਏਗੀ ਨਾ ਫੇਰ ਔਦੇ ਨਾਲ, ਸਾਰਿਆਂ ਨਾਲ ਐਡਜੇਸਟਮੈਂਟ ਕਰਕੇ ਤੇ ਫੇਰ ਔਲਾ ਨਾਂ ਲਿਖ ਲਾਂਗੀ ਔਲਾ ਮੀਨਾ ਫੇਰ ਔਸੀ ਮੀਨੇ ਤੁਆਨੂੰ ਦੇ ਦਾਂ ਮਿਲ ਜਾਏਗੀ। ਹੋਰ, ਹੋਰ ਕੋਈ ਵੀ ਹੈ ਤਾਡੇ ਆਸ ਪਾਸ ਯਾਂ
ਹਾਂ ਮੈਂ ਹੋਰ ਗੱਲ ਕਰ ਕੇ ਦੱਸਾਂਗੀ ਹੋਰ ਨਾਲ ਪੁੱਛ ਲਾਂਗੀ ਜੇ ਕਿਸੀ ਨੇ ਪਾਨੀ ਹੋਏਗੀ ਤਾਂ ਮੈਂ ਤੁਆਨੂੰ ਦੱਸਾਂਗੀ ਫੇਰ।
ਹਾਂ, ਕੋਈ ਕਿਸੇ ਨੇ ਵੱਡੀ ਪਾਨੀ ਹੋਏ ਤੇ ਵੱਡੀ ਵਾਲੀ ਵੀ ਪੁੱਛ ਲਿਆ ਜੇ।
ਹਾਂ ਮੈਂ ਦਸ ਦਾਂਗੀ ਮੈਂ ਅਪਣੀ ਦਰਾਨੀਆਂ ਜਠਾਨੀਆਂ ਨਾਲ ਗੱਲ ਕਰ ਲਾਂਗੀ ਹੋਰ ਹੈਗੀਐਂ ਲੇਡੀਜ਼ ਬੜੀਆਂ। ਪੁੱਛ ਕੇ ਦੱਸਾਂਗੀ ਮੈਂ ਤੁਆਨੂੰ ਜਿੰਨੇ ਪਾਨੀ ਔਵੀ ਔ ਦੱਸ ਦੇਗਾ।
ਹੋਰ ਸੁਣਾਔ ਸਭ ਕਿਵੇਂ ਚੱਲਦਾ ਪਿਐ, ਬਾਲ-ਬੱਚੇ ਸਭ ਠੀਕ ਨੇ, ਵਧੀਆ?
ਵਧੀਆ, ਵਧੀਆ ਬੱਚੇ ਵਧੀਆ। ਛੁੱਟੀਆਂ ਚੱਲ ਰੀ ਬੱਚਿਆਂ ਦੀ ਗਰਮੀ ਬੜੀ ਖਤਰਨਾਕ ਪੈ ਰਹੀ
ਅੱਛਾ, ਵੱਡੇ ਬੱਚੇ ਤੁਆਡੇ ਛੋਟੇ ਨੇ?
ਨਈ ਵੱਡੇ ਨੇ ਬੱਚੇ। ਇੱਕ ਬੱਚਾ ਵੱਡਾ ਐ ਔ ਗੁੜਗਾਉ ਰੈਂਦੈ ਅਕੈਡਮੀ 'ਚ ਤੇ ਬੇਟੀ ਨੇ ਟਵੈਲਥ ਕੀਤੈ ਹਜੇ।
ਅੱਛਾ, ਵਿਆਹ ਤੇ ਬੱਚੇ? ਬੱਚੇ ਵਿਆਹ ਤੇ ਨਹੀਂ?
ਨਹੀਂ- ਨਹੀਂ, ਅਜੇ ਨਹੀਂ ਅਜੇ ਤੇ ਛੋਟੇ, ਨੇ ਬੱਚੇ
ਅੱਛਾ -ਅੱਛਾ, ਚੱਲੋ ਚ ਚੱਲੋ। ਚਲੋ ਫੇਰ, ਘਰ ਵਾਰ
ਹਾਂ, ਹੋਰ ਕੀ, ਘਾਰ ਹੀ ਨਿਕਲਦਾ, ਕੰਮ ਕਾਜ ਚ ਹੀ ਨਿਕਲ ਜਾਂਦਾ ਸਾਰਾ ਟਾਈਮ। ਬਸ, ਥੋੜ੍ਹਾ ਬਹੁਤ ਟਾਈਮ ਹੁੰਦਾ ਹੈ, ਚਲੇ ਜਾਂਦੇ ਆ, ਕਿਤੇ ਗੁਰਦੁਆਰੇ ਵਗੈਰਾ ਜਾਂਦੇ ਆ। ਜਾਂ,, ਮਾਰਕੀਟ ਚਲੇ ਜਾਂਦੇ ਆ।
ਗੁਰਦੁਆਰੇ ਪਾਠ ਸ਼ੁਰੂ ਹੋਏ ਦੇ ਨੇ, ਤੁਸੀਂ ਵੀ ਜਾਣਾ, ਸਾਡੇ ਵੀ ਹੋਏ ਪਏ ਨੇ ਉੱਧਰ?
ਹਾਂ, ਪਾਠ ਸ਼ੁਰੂ ਹੋਏ ਦੇ ਨੇ, ਸਵੇਰੇ। ਸੱਤ ਵਜੇ, ਤੋਂ ਲੈ ਕੇ ਦੱਸ ਵਜੇ ਤੱਕ, ਪਾਠ ਚੱਲਦੇ ਨੇ, ਸੁਖਮਨੀ ਸਾਹਿਬ ਜੀ ਦੇ।
ਅੱਛਾ, ਤੁਹਾਡੇ ਸਵੇਰੇ ਹੁੰਦੇ ਨੇ, ਸਾਡੇ ਇੱਥੇ ਸ਼ਾਮੀ ਹੁੰਦੇ ਪਏ ਨੇ, ਚਾਰ ਵਜੇ ਹੁੰਦੇ ਨੇ ਸ਼ਾਮੀ। ਛੇ ਵਜੇ ਤੱਕ, ਮਤਲਬ ਗੁਰਦੁਆਰੇ ਸਾਨੂੰ ਵੀ, ਜਿਵੇਂ ਵੀ ਜਾਂਦੀ ਹਾਂ, ਚਾਰ ਵਜੇ ਚਲੀ ਜਾਈਦਾ। ਲਾ, ਹੀ ਦੇਨੇ ਨ, ਦੋ ਘੰਟੇ ਉੱਥੇ ਵੀ ਪਾਠ।
ਹਾਂ, ਸਹੀ ਹੈ ਹੋਰ ਕੀ, ਤੇ ਸਵੇਰੇ ਜਾਂਦੇ ਨੇ ਸੱਤ ਵਜੇ, ਤੇ ਦੱਸ ਵਜੇ ਤੱਕ, ਠੰਡੇ -ਠੰਡੇ ਚ ਹੋ ਜਾਂਦੇ।
ਹਾਂ ਨਹੀਂ, ਆ ਵੀ ਵਧੀਆ ਵੇ ਗਰਮੀ ਚ ਸਵੇਰੇ -ਸਵੇਰੇ ਵੀ। ਚਲੋ, ਸਾਡੇ ਤੇ ਸਾਡੇ ਤੇ, ਇੱਥੇ ਇੰਨੀ ਗਰਮੀ ਲੱਗਦੀ ਦੀ, ਜਾਣਾ, ਫਿਰ ਜਾਂਨੀ ਹਾਂ, ਮੈਂ ਰੋਜ਼ ਜਾਂਨੀ ਪਈ ਹਾਂ, ਵਾਹਿਗੁਰੂ ਦੀ ਨੇ, ਉਦਮ ਬਖਸ਼ਿਆ ਹੋਇਆ। ਤੇ, ਚਲੇ ਜਾਈਦਾ ਰੋਜ਼, ਹਾਂ। ਪਰ ਗਰਮੀ ਬੜੀ ਹੈ, ਪਰ ਘਰੋਂ, ਘਰੋਂ ਬਾਹਰ ਨਿਕਲਦੇ ਹੀ ਪਤਾ ਲੱਗ ਜਾਂਦਾ।
ਬੜੀ ਤੇਜ਼ ਧੁੱਪ, ਧੁੱਪ ਬੜੀ ਤੇਜ਼ ਪੈ ਰਹੀ ਹੈ, ਇਹ ਮਹੀਨਾ ਹੀ ਗਰਮੀ ਦਾ ਨਾ ਜ਼ਿਆਦਾ।
ਹਾਂ, ਘਰ ਤੇ ਪਤਾ ਨੀ ਲੱਗਦਾ, ਘਰ ਤੇ ਰਸੋਈ ਚ ਹੀ ਲੱਗਦੀ, ਅਗਰ ਗਰਮੀ, ਤੇ ਅੰਦਰ ਆ ਕੇ ਏਸੀ ਚ, ਬਹਿ ਜਾਓ ਤੇ ਨਹੀਂ ਮਹਿਸੂਸ ਹੁੰਦਾ, ਤੇ ਬਾਹਰ ਨਿਕਲੋ ਪਤਾ ਲੱਗਦਾ। ਕਿੰਨੀ, ਗਰਮੀ ਪੈਂਦੀ ਪਈ ਹੈ।
ਬਸ ਹੋਰ ਕੀ, ਬਾਹਰ ਗਰਮੀ ਹੈ।
ਹੋਰ, ਤੁਸੀਂ ਲਾਇਆ ਜੇ ਕਦੇ ਚੱਕਰ।
ਹਾਂ-ਹਾਂ, ਮੈਂ ਆਵਾਂਗੀ- ਆਵਾਂਗੀ, ਹਾਂਜੀ -ਹਾਂਜੀ, ਹਾਂਜੀ ਠੀਕ।
ਚੰਗਾ ਲੱਗਦਾ ਵੇ, ਕੋਈ ਆ, ਆਉਂਦਾ ਜਾਂਦਾ ਮਿਲੇ।
ਆਹ, ਠੀਕ ਹੈ, ਠੀਕ ਆਵਾਂਗੀ।
ਹਾਂਜੀ। ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਫੇਰ ਮਿਲਦੇ ਹਾਂ ਅਸੀਂ, ਤੇ ਮੈਨੂੰ ਤੁਸੀਂ ਦੱਸਿਆ ਜੇ ਫੇਰ। ਜਿਵੇਂ ਵੀ, ਤੁਸੀਂ ਕਰਨਾ ਹੈਗਾ ਨਾ। ਪੰਦਰਾਂ ਤਰੀਕ ਨੂੰ, ਮੈਂ ਤੁਹਾਨੂੰ ਕਾਲ ਕਰਾਂਗੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।